ਸ, ਸਸ਼੍ਰੀਕਾਲ ਜੀ, ਹੋਰ ਕਿਮੇ ਤੁਸੀ?
ਵਧੀਆ ਮੈਂ ਜੀ ਤੁਸੀ ਦਸੋ?
ਅਸੀ ਵੀ ਬੋਹਤ ਵਧੀਆ ਜੀ।
ਹਾਂਜੀ ਹੋਰ ਕੀ ਕਰਦੇ ਸੀਗੇ?
ਹੋਰ ਕੁੱਛ ਨੀ ਬੱਸ ਫ੍ਰੀ ਬੈਠੇ ਸੀਗੇ, ਤੁਸੀਂ ਦਸੋ ਕੀ ਕੱਰ ਰੇ ਓ?
ਹਸ ਕੁੱਛ ਨੀ ਮੈਂ ਵੀ ਫ੍ਰੀ ਵੈ ਥੀ ਸੀਗੀ।
ਆਛਾ ਨੀ ਅੱਛਾ।
ਹਾਂਜੀ!
ਚਲੋ ਅੱਜ ਆਪਾਂ ਗੱਲ ਕਰਾਂਗੇ। ਲੋਕਾਂ ਦੇ ਵਿੱਚ ਬਾਰ ਜਾਣ ਦਾ ਜੇੜਾ ਕਰੇਜ਼ ਐ।
ਹ
ਓ ਬੋਹਤ ਬੋਤ ਜਾਦਾ ਹੋਗਯਾ ਦਾ ਦੇਖੋ। ਹੈਲੋ!
ਹਾਂਜੀ-ਹਾਂਜੀ ਹੁਣ ਆ ਰੀ ਐ ਬੋਲੋ।
ਹਾਂਜੀ ਵੀ ਜੇੜਾ ਲੋਕਾ ਦੇ ਵਿੱਚ ਬਾਰ ਦਾ ਕੀੜਾ ਐ ਓ ਬੋਹਤ ਜਾਦਾ ਹੋਗਯਾ ਦੇਖੋ।
ਹਾਂਜੀ-ਹਾਂਜੀ।
ਕਿਉਂਕਿ ਪੰਜਾਬੀ ਨੌਜਵਾਨ ਨੇ ਮੋਸਟਲੀ ਫੋਰਨ ਕੰਟਰੀ ਨੂੰ ਹੀ ਪ੍ਰੈਫਰ ਕਰ ਰੇ ਨੇ। ਬ ਪਿਛਲੇ ਕੁੱਝ ਸਾਲਾਂ ਤੋਂ ਵੀ ਏ ਮਤਬਲ ਕੇ ਲੋਕਾਂ ਦੇ ਵਿੱਚ ਲਗਭਗ ਸਾਰੇ ਈ ਲੋਕ ਨੇ ਜੇੜੇ ਜਾ ਰਏ ਨੇ। ਜਿਵੇਂ ਕਿ ਦੂਜੇ ਕੰਟਰੀਜ਼ ਨੇ ਜਿਹੜੀਆਂ ਵੱਡੀਆਂ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕੀ ਸ ਕਹਿ ਸਕਦੇ ਹਾਂ, ਕਿ ਚੰਗੀਆਂ ਨੌਕਰੀਆਂ ਦੀ ਘਾਟ ਹੈ ਆਪਣੇ। ਦੇਸ਼ ਦੇ ਵਿੱਚ। ਕਿਉਂਕਿ ਪੰਜਾਬ ਵਿੱਚ ਉੱਚ ਵਿੱਦਿਆ ਪ੍ਰਾਪਤ ਕਰਨ ਦੇ ਲਈ ਬਹੁਤ ਸਾਰੀ ਉਹਨਾਂ ਨੂੰ ਮਿਹਨਤ ਵੀ ਕਰਨ ਪੈਂਦੀ ਹੈ ਹਨਾ। ਜਦੋਂ ਉਹ ਮਿਹਨਤ ਵੀ ਕਰਦੇ ਨੇ, ਤੇ ਉਹ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਹੈਗੀਆਂ।
ਹਾਂਜੀ- ਹਾਂਜੀ।
ਜਦੋਂ ਕਿ ਉਹ ਪ੍ਰਾਈਵੇਟ ਜੋਬ ਕਰਦੇ ਨੇ, ਦੇਖੋ ਉਹ ਨੂੰ ਤਨਖਾਹ ਵੀ ਬਹੁਤ ਘੱਟ ਮਿਲਦੀ ਹੈ ਹਨਾ।
ਹਾਂਜੀ।
ਕਿਉਂਕਿ ਅੱਜ ਕੱਲ੍ਹ ਮਹਿੰਗਾਈ ਹੈ ਜਿਹੜੀ ਉਹ ਬਹੁਤ ਵੱਧ ਰਹੀ ਹੈ।
ਹਾਂਜੀ, ਹਾਂਜੀ ਇਹ ਤਾਂ ਹੈ ਹੀ।
ਕਿਉਂਕਿ ਵੀ ਜਿਹਦੇ ਨਾਲ ਉਹਨਾਂ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੁੰਦਾ ਹੈਗਾ।
ਹਾਂਜੀ।
ਕਿਉਂਕਿ ਨੌਜਵਾਨ ਨੇ ਜਿਹੜੇ ਪੜ੍ਹੇ ਲਿਖੇ ਹੋਣ ਦੇ ਕਾਰਨ ਉਹ ਬੇਰੁਜ਼ਗਾਰ ਹੋ ਗਏ ਨੇ ਹੈਗੇ।
ਹਾਂਜੀ ਮਤਲਬ ਕਈਆਂ ਦਾ ਸਪਨਾ ਹੈਗਾ, ਕਿ ਅਸੀਂ ਬਾਹਰ ਜਾਣਾ ਕੁਛ ਸਟੱਡੀ ਬੇਸ ਤੇ ਜਾਂਦਾ, ਕੁਛ ਵਰਕ ਪਰਮਿਟ ਤੇ ਜਾਂਦੇ ਨੇ।
ਹਾਂਜੀ ਬਿਲਕੁਲ ਕੋਈ ਟੂਰਿਸਟ ਵੇਸ ਜਾਂਦਾਖੋ ਹੈ ਨਾ।
ਹਾਂਜੀ ਮਤਲਬ ਜ਼ਿਆਦਾਤਰ ਜਿੱਦਾਂ ਅਸੀਂ ਪੰਜਾਬੀਆਂ ਦੀ ਗੱਲ ਕਰੀਏ ਤੇ ਉਹ ਜ਼ਿਆਦਾਤਰ ਕੈਨੇਡਾ ਹੀ ਕਹਿੰਦੇ ਨੇ, ਕਿ ਬਈ ਅਸੀਂ ਕੈਨੇਡਾ ਜਾਣਾ ਹੈ।
ਹਾਂਜੀ-ਹਾਂਜੀ ਬਿਲਕੁਲ।
ਕਿਉਂਕਿ ਉ ਮਤਲਬ ਉੱਧਰ ਬਹੁਤ ਜ਼ਿਆਦਾ ਪੰਜਾਬੀ ਹੈ। ਹਾਂਜੀ।
ਜਿਵੇਂ ਆਪਾਂ ਕਹਾਂਗੇ ਸਾਫ਼ ਸੁਥਰਾ ਵਾਤਾਵਰਨ ਹਨਾ ਬਿਜਲੀ, ਪਾਣੀ
ਹਾਂਜੀ-ਹਾਂਜੀ ਸਭ ਬਹੁਤ ਵਧੀਆ ਹੈ। ਹਾਂਜੀ।
ਉਹ ਨੌਜਵਾਨਾਂ ਨੂੰ ਕੀ ਉੱਥੋਂ ਦੀ ਜਿਹੜੀ ਬਿਊਟੀ ਹੁੰਦੀ ਹੈਗੀ, ਉਹ ਅਟਰ੍ਰੈਕਟ ਕਰਦੀ ਹੈ।
ਹਾਂਜੀ-ਹਾਂਜੀ ਇਹ ਤਾਂ ਹੈ ਹੀ।
ਹਾਂਜੀ। ਦੂਜਾ ਕੀ ਐ ਵੀ ਦੇਖੋ ਗਵਰਮੈਂਟ ਹੈਗੀ ਜਿੜੀ ਆਪਣੀ ਉਦੇ ਵਿੱਚ ਬੋਤ ਸਾਰਾ ਪਿਸ ਭ੍ਰਿਸ਼ਟਾਚਾਰ, ਰਿਸ਼ਵਤ ਖੋਰੀ ਹੈਨਾ।
ਹਾਂਜੀ।
ਬੋਤ ਸਾਰੇ ਨਸ਼ੇ ਨੇ ਹੈਗੇ ਦੇਖੋ ਐਵੇਂ ਦੀਆਂ ਸਮੱਸਿਆਵਾਂ ਦਾ ਲੋਕ ਬੋਹਤ ਸਾਹਮਣਾ ਕਰ ਰਹੇ ਨੇ ਹੈਗੇ।
ਹਾਂਜੀ।
ਕਿਉਂਕਿ ਕੁੱਝ ਲੋਕ ਏਨੇ ਪੜ੍ਹੇ ਲਿਖੇ ਹੁੰਦੇ ਨੇ ਕਿ ਓਨਾਂ ਨੂੰ ਲੱਗਦਾ ਵੀ ਜੇੜਾ ਸਾਡਾ ਪਵਿੱਖ ਏਥੇ ਵਧੀਆ ਨੀ ਏ।
ਹਾਂਜੀ।
ਕਿਉਂਕਿ ਵੀ ਆਪਾਂ ਦੂਜੀ ਕੰਟਰੀ ਦੇ ਵਿੱਚ ਜਾ ਕੇ ਜੇਕਰ ਸੈਟਲ ਹੋਵਾਂਗੇ ਤਾਂ ਆਪਣੇ ਪਰਿਵਾਰ ਦੇ ਲਈ ਵੀ ਬੋਹਤ ਵਧੀਆ ਹੋਊਗਾ ਦੇਖੋ ਹਨਾ।
ਹਾਂਜੀ ਸਾਡਾ ਫਿਊਚਰ ਸੁਧਰ ਜੂਗਾ ਅਸੀਂ ਬਾਰ ਆਪਣੀ ਫੈਮਿਲੀ ਨੂੰ ਵੀ ਬੁਲਾ ਲਾਂਗੇ। ਓਨਾਂ ਦਾ ਫਿਊਚਰ ਬਣ ਜੂਗਾ।
ਪਰ ਇੱਕ ਗੱਲ ਏਹ ਵੀ ਐ ਨਾ ਅੱਜ-ਕੱਲ ਦੇ ਸਮੇਂ ਦੇ ਵਿੱਚ ਜਿੜਾ ਪੀਅਰ ਪ੍ਰੈਸ਼ਰ ਐ ਓ ਬੋਤ ਤ ਵੱਧ ਗਿਆ ਹਨਾ।
ਹਾਂਜੀ-ਹਾਂਜੀ।
ਕਿਉਂਕਿ ਜਦੋਂ ਕਿ ਆਪਣਾ ਇੱਕ ਦੋਸਤ ਦਾ ਜਾਂਦਾ ਹੈਗਾ ਬਾਰ ਤਾਂ ਉਨੂੰ ਦੇਖ ਕੇ ਤੇ ਦੂਜੇ ਨੇ ਜੇੜੇ ਓਵੀ ਬਾਰ ਜਾਂਦੇ ਨੇਗੇ।
ਹਾਂਜੀ-ਹਾਂਜੀ ਅ
ਜਿਵੇਂ ਆਪਾਂ ਕੈ ਦਿੰਦੇ ਵੀ ਆਪਣਾ ਇੱਕ ਸਟੇਟਸ ਸਿੰਬਲ ਏ ਓ ਬਣ ਗਿਆ।
ਹਾਂਜੀ।
ਕਈ ਵਾਰ ਕਿਸੇ ਦੇ ਰਿਸ਼ਤੇਦਾਰ ਚਲੇ ਜਾਂਦੇ ਨੇ ਤਾਂ ਦੂਜਿਆਂ ਨੂੰ ਹੁੰਦੇ ਕਿ ਮੈਂ ਏਥੇ ਕਿਉਂ ਰਵਾਂ ਮੈਨੂੰ ਵੀ ਬਾਰ ਜਾਣਾ ਚਾਈਦਾ ਹੈਗਾ।
ਹਾਂਜੀ ਮਤਲਬ ਦੂਜਿਆਂ ਨੂੰ ਦੇਖ਼ ਕੇ ਸਾਡਾ ਵੀ ਮਨ ਕਰਦਾ ਈ ਐ।
ਹਾਂਜੀ ਹਾਂ, ਤੁਸੀਂ ਏ ਲਾ ਲੋ ਵੀ ਪਿਛਲੇ ਦੋ ਕੁ ਸਾਲਾਂ ਤੋਂ ਬਾਰਵੀਂ ਕਰਨ ਤੋਂ ਬਾਦ ਲੋਕ ਸੀ ਜਿੜੇ ਓਹ ਬੋਤ ਜਾਦਾ ਆਈਲੈਟਸ ਕਰ ਰਹੇ ਸੀਗੇ।
ਹਾਂਜੀ-ਹਾਂਜੀ।
ਕਿਉਂਕਿ ਆਈਲੈਟਸ ਕਰਨ ਤੋਂ ਬਾਦ ਓ ਬਾਰ ਜਾਣਾ ਚਾਹੁੰਦੇ ਸੀਗੇ ਦੇਖੋ, ਹਨਾਂ।
ਹਾਂਜੀ-ਹਾਂਜੀ।
ਤੇ ਬੋਤ ਸਾਰੇ ਲੋਕ ਨੇ ਜਿੜੇ ਗਏ ਵੀ ਨੇ।
ਹਾਂਜੀ।
ਤੇ ਦੂਜਾ ਕੀ ਐਗਾ ਆਪਣੇ ਵਿੱਚ ਜੇੜੀਆਂ ਪੰਜਾਬੀ ਯੂਨੀਵਰਸਿਟੀਆਂ ਨੇ ਦੇਖੋ ਹਨਾਂ।
ਹਾਂਜੀ-ਹਾਂਜੀ।
ਏਥੇ ਲੋਕ ਨੇਗੇ, ਪੜ੍ਹਦੇ ਨੀ ਹੈਗੇ, ਓ ਖਾਲੀ ਹੋ ਰਹੀਆਂ ਨੇਂਗੀਆਂ।
ਹਾਂਜੀ-ਹਾਂਜੀ।
ਕਿਉਂਕਿ ਫੋਰਨ ਵਾਲੀਆਂ ਯੂਨੀਵਰਸਿਟੀਆਂ ਦੇ ਵਿੱਚ ਲੋਕ ਨੇਂ ਜੇੜੇ ਅਡਮਿਸ਼ਨਾਂ ਲੈ ਰਹੇ ਨੇਂ ਹੈਗੇ ਦੇਖੋ ਹਨਾਂ।
ਉਨਾਂ ਨੂੰ ਐ ਲੱਗਦਾ ਕਿ ਬਾਰ ਵਾਲੀ ਜੇੜੀ ਕੰਟਰੀਜ਼ਸ ਐ ਉੱਧਰ ਮਤਲਬ ਜੇ ਅਸੀਂ ਪੜ੍ਹਾਂਗੇ ਤੇ ਮਤਲਬ ਵੈਲਿਊ ਬੋਤ ਜ਼ਿਆਦਾ ਈ ਹੋਏਗੀ, ਚਲੋ ਵੈਸੇ ਵੀ ਹੁੰਦੀ ਐ।
ਹਾਂਜੀ-ਹਾਂਜੀ।
ਬਸ ਐ ਹੁੰਦਾ ਕਿ ਮਈ, ਮਨ, ਤੁਸੀਂ ਬਾਰ
ਕਿਉਂਕਿ ਏਦੇ ਨਾਲ ਪਤਾ ਕੀ ਹੈਗਾ, ਦੂਜੇ ਦੇਸ ਦੇ ਵਿੱਚ ਵਿੱਚ ਮਤਲਬ ਕਿ ਆਪਾਂ ਕੈ ਸਕਦੇ ਆਂ ਕਿ ਓਥੇ ਓਨਾਂ ਦੀ ਜੇੜੀ ਆਰਥਿਕਤਾ ਓ ਬੋਤ ਵਧੀਆ ਹੁੰਦੀ ਐ।
ਹਾਂਜੀ-ਹਾਂਜੀ।
ਜਦ ਕਿ ਆਪਣੇ ਦੇਸ਼ ਦੇ ਵਿੱਚ ਕੀ ਹੁੰਦਾ ਹੈਗਾ, ਕਿ ਓਨਾਂ ਦੀ ਆਰ ਥਿਕਤਾ ਦੇ ਮਾੜਾ ਪ੍ਰਭਾਵ ਪੈਂਦਾ ਜਦੋਂ ਬੱਚੇ ਈ ਨੀ ਹੋਣਗੇ
ਹਾਂਜੀ।
ਪਰ ਦੂਸਰਾ ਗੱਲ ਏ ਵੀ ਏ ਜੇੜੇ ਵਿਦੇਸ਼ ਦੇ ਵਿੱਚ ਨੌਜਵਾਨ ਜਾ ਕੇ ਅਪਣਾ ਕੰਮ ਘਾਰ ਕਾਰਦੇ ਨੇਂ ਹਣਾਂ। ਓ ਅਪਣੇ ਪਰਵਾਰਾਂ ਨੂੰ ਪਿੱਛੇ, ਵੀ ਮਤਲਬ ਕਿ ਪੈਸੇ ਵਗੈਰਾ ਵੀ ਭੇਜਦੇ ਨੇਂ ਦੇਖੋ ਹਣਾਂ।
ਹਾਂਜੀ ਐ ਤਾਂ ਹੈ ਈ ਮਤਲਬ ਏਦਾਂ, ਜਿੱਦਾ ਤੁਸੀ ਐਦਰ ਦਾ ਲਾ ਲੋ ਇੰਡੀਆ 'ਚ ਮਤਲਬ ਜਿੱਦਾਂ ਹਾਊਸ ਵੇ ਹਾਊਸ ਵਾਈਫਸ ਹੁੰਦੀਐ ਚਲੋ ਕੋਈ ਗੱਲ ਨੀਂ, ਘਾਰ ਵਗੈਰਾ ਸਾਂਭ ਦੀਆਂ ਨੇਂ, ਬੱਟ ਬਾਰ ਤਾਂ ਜੇ ਮਤਲਬ ਐਦਾਂ ਵੀ ਹੋਏ ਨਾਂ ਜੇ ਬੱਚਾ ਵਗੈਰਾ ਹੋ ਜੇ ਓਨਾਂ ਦਾ ਬੱ ਚਾ ਹੈਗਾ ਬਾਰ, ਓਨੂੰ ਵੀ ਕਰਾਚੀ 'ਚ ਹੀ ਪਾਨਾ ਪੈਂਦਾ ਜੋ ਛੋਟਾ ਬੱਚਾ ਹੋਏ ਕਿਉਂਕਿ, ਮੰਮਾ-ਪਾਪਾ ਕੋਲ ਟਾਈਮ ਈ ਨੀਂ ਹੁੰਦਾ ਓਨਾਂ ਦੇ।
ਹਾਂਜੀ ਹਾਂ ਪਰ ਓਥੇ, ਕੇਓਂਕੇ ਹਾਂਜੀ, ਸਾਰੇਆਂ ਦਾ ਸ਼ਡਿਊਲ ਐ ਜੇੜਾ ਬਹੋਤ ਜਾਦਾ, ਬਿਜੀ਼ ਹੁੰਦਾ ਹੈਗਾ ਹੈਣਾ।
ਕਿਉਂਕਿ ਓਨਾਂ ਨੂੰ ਅਪਨੇ ਬੱਚੇਆਂ ਦੇ ਬੈਸਟ ਫਿਊਚਰ ਬਨਾਨਾ ਹੁੰਦੈ, ਬ੍ਰਾਈਟ ਬਨਾਨਾ ਪੈਂਦੈ ਕਿ ਬਈ ਫੀਸਾਂ ਵੀ ਤਾਂ ਬੋਤ ਜਾਦਾ ਹੈਨ ਬਾਰ।
ਬਹੋਤ-ਬੋਤ, ਪਰ ਏ ਕੀ ਐ ਫਿਰ ਓ ਦਿਨ-ਰਾਤ ਮੇਨਤ ਵੀ ਬਹੋਤ ਕਰਦੇ ਨੇਂ, ਸਟੱਡੀ ਵੀ ਕਰਦੇ ਨੇਂ ਦੇਖੋ ਆਪਦੀ, ਜੋਬ ਵੀ ਕਾਰ ਰੇ ਨੇਂ ਹਣਾਂ।
ਹਾਂਜੀ।
ਕੇਓਂ ਕਈ ਲੋਕਾਂ ਨੂੰ ਤਾਂ ਐਮੇਂ ਹੁੰਦੈ ਕੇ ਬੋਤ ਸੌਖਾ ਕੰਮ ਮਿਲ ਜਾਂਦੈ ਜਿਦੇ ਨਾਲ਼ ਕੇ ਬਹੋਤ ਜਾਦਾ ਓਨਾ ਨੂੰ ਪੈਸਾ ਵੀ ਮਿਲਦਾ ਹੈਗਾ।
ਹਾਂਜੀ-ਹਾਂਜੀ।
ਬੀ ਦੂਸਰਾ ਕੀ ਏ ਜੇੜੇ ਬੱਚੇ ਨੇਂ ਦੇਖਾ-ਦੇਖੀ ਦੇ ਕਰਕੇ ਹੀ ਬਾਰ ਬੋਤ ਜਾ ਰੇ ਨੇਂ। ਪਰ ਇੱਕ ਗੱਲ ਏ ਵੀ ਐ ਕੇ ਜੇੜਾ ਓਥੋਂ ਦਾ ਕਾਲਚਰ ਐ ਓ ਓਦੇ ਪਿੱਛੇ ਬਹੋਤ, ਅਟ੍ਰੈਕਟ ਹੋ ਰੇ ਨੇ।
ਹਾਂਜੀ-ਹਾਂਜੀ।
ਕੇਓਂ ਕੇ ਓਥੋਂ ਦਾ ਰੈਨ-ਸੈਨ ਜਾਦਾਤਰ ਮਤਲਬ ਕੇ ਕੁੜੀਆਂ
ਹਾਂਜੀ।
ਕੇਓਂ ਕਿ ਓ ਕੀ ਐ ਓਨਾਂ ਨੂੰ ਆਪਣੇ, ਪਿੰਡਾਂ ਦੇ ਵਿੱਚ ਐੰਨੀ ਅਜਾਦੀ ਨੲਈ ਹੁੰਦੀ ਦੇਖੋ ਹਣਾ।
ਹਾਂ, ਬਾਰ ਬੋਤ ਜਾਦਾ ਮੈ
ਓਨਾਂ ਨੂੰ ਓਥੇ ਜਾ ਕੇ ਅਜਾਦੀ ਐ ਜੇੜੀ ਓ ਬੋਹਤ ਮਿਲ ਜਾਂਦੀ ਐ ਕੇਓਂ ਕੇ ਓਨਾਂ ਦੇ ਪੇਰੇਂੜਸ ਓਥੇ ਓਨਾਂ ਦੇ ਕੋਲ ਨਈ ਹੁੰਦੇ ਦੇਖੋ ਹਣਾ।
ਹਾਂਜੀ-ਹਾਂਜੀ।
ਓ ਤੁਸੀ ਲਾ ਲੋ ਬੀ ਆਪਣੀ ਮਨ ਮਰਜੀ ਦੀਆ ਡ੍ਰੈਸ, ਸ਼ੋਟ, ਲੌਂਗ ਹਣਾ, ਓ ਪੈਨਦੀਆ ਨੇਂਗੀਆਂ।
ਹਾਂਜੀ।
ਜਿਦੇ ਨਾਲ਼ ਕੀ ਐ ਕੇ ਕੁੜੀਆਂ, ਜਦੋ ਮਤਲ ਕੇ ਦੂਜੀਆ ਕੁੜੀਆਂ ਦੀਆਂ ਫੋਟੋ ਟੋਸ ਦੇਖਦੀਆਂ ਨੇ ਹਣਾ
ਹਾਂਜੀ, ਕਿ ਬਈ ਓਨਾਂ ਦਾ ਵੀ ਮਨ ਕਰਦੇ ਕਿ ਓਦੇ ਕੋਲ ਤਾਂ ਐ ਚੀਜ਼ ਐ ਸਾਡੇ ਕੋਲ
ਸਾਡੇ ਕੋਲ ਨਈ ਹੈਗੀ, ਓਨੂੰ ਏਥੇ ਏ ਚੀਜ ਮਿਲਦੀ ਤਾਂ ਫਿਰ ਓ ਕੀ ਐ ਬਾਰ ਜਾਣ ਦੇ ਪਿੱਛੇ ਲੱਗੀਆਂ ਰੈਂਦੀਆਂ ਨੇ ਕਿ ਅਸੀਂ ਨੇ ਵੀ ਬਾਰ ਜਾਣਾ ਏ।
ਹਾਂਜੀ।
ਪਰ ਏ ਐ ਕਿ ਓਦੇ ਪਿੱਛੇ ਦਾ ਓ ਸਟਰ੍ਰਗਲ ਐ ਜੇੜਾ ਓ ਨਈ ਦੇਖਦੇ ਹੈਗੇ ਓਹ।
ਹਾਂਜੀ, ਕਿ ਬਈ ਓਨਾਂ ਦੇ ਵੀ ਮਾਂ-ਪੇਓ ਨੇ ਕਿੱਦਾਂ ਪੇਜੇਆ। ਤੇ ਤੁਸੀ ਵੀ ਦੇਖੋ ਨਾ ਕਿ ਬਈ ਕੁੱਝ ਕਰਕੇ ਵਿਖਾਓ ਓਨਾਂ ਨੂੰ
ਹਾਂਜੀ, ਹਾ ਬਿਲਕੁਲ।
ਤੁਸੀ ਓ ਓਨਾਂ ਦਾ ਸਹਾਰਾ ਤੁਸੀ ਬਣ ਸਕਦੇ ਓ ਰਿਸ਼ਤੇਦਾਰ ਥੋੜੀ ਬਣਨਗੇ।
ਨਈ, ਨਈ, ਬਿਲਕੁਲ ਹੁਣ ਤੁ ਚ ਏ ਦੇਖੋ ਕਿ ਅਪਣੇ ਪੰਜਾਬ ਦੇ ਵਿੱਚ ਏਨੇ ਜਾਦਾ ਪਿੰਡ ਨੇ ਜੇੜੇ ਖਾਲੀ ਹੋਣ ਜਾ ਰਏ ਨੇ।
ਹਾਂਜੀ, ਹਾਂਜੀ।
ਕੇਯੋਂਕੇ ਮੋਸਟਲੀ ਲੋਕ ਨੇ ਜੇੜੇ ਬਾਰ ਜਾ ਰਏ ਨੇ।
ਹਾਂਜੀ, ਆ ਤਾਂ ਹੈ ਈ।
ਤੇ ਸਿਰਫ ਨਾ ਘਰ ਦੇ ਵਿੱਚ ਓਨਾਂ ਦੇ ਬਜ਼ੁਰਗ ਮਾਂ-ਪਿਓ ਈ ਹੁੰਦੇ ਨੇ ਹੈਨਾ।
ਹੁਨ ਮੈਂ ਮਤਲਬ, ਏਦਾਂ ਮੈਂ ਵੀ ਪਿੰਡ ਦੇ ਵਿਚ ਈ ਪੰਜਾਬ ਦੇ ਕੋਲ ਚੀਜ ਦੇਖੀ ਜੀ, ਵੱਡੀਆਂ ਵੱਡੀਆਂ ਕੋਠੀਆਂ ਹੁੰਦੀਆਂ ਸਾਨੂੰ ਤਾਂ ਐਹੀ ਲੱਗਦਾ ਸੀ ਕਿ ਬਈ ਜੋਇੰਟ ਫੈਮਲੀਆਂ ਹੁਨ ਰੈਂਦੀਆਂ ਹੋਣੀਐ, ਪਰ ਆਂਟੀ ਸੀਗੇ ਤੇ ਮੈਂ ਮਤਲਬ ਏਦਾਂ ਈ ਰਿਸ਼ਤੇਦਾਰੀ ਚ ਮੈਂ ਪੁੱਛ ਪੁੱਛੇਆ ਕਿ ਬਈ ਐ ਕੱਲੇ ਈ ਰੈਂਦੇ, ਕੈਂਦੇ ਹਾਂ ਸਾਰੇ ਏਨਾਂ ਦੇ ਬੱਚੇ ਬਾਰ ਹੈਗੇ, ਇੱਕ ਅਮੈਰੀਕਾ ਹੈਗਾ
ਹਾਂਜੀ ਹਾਂਜੀ, ਬਿਲਕੁਲ ਜੀ ਬਿਲਕੁਲ।